ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਆ ਜੀ।
ਮੈਂ ਠੀਕ ਹਾਂ ਤੁਸੀਂ ਸੁਣਾਓ ਕੀ ਕਰਦੇ ਪਏ ਸੀ।
ਬਸ ਠੀਕ ਹੈ। ਕੁਛ ਨੀ ਬੱਚਾ ਦੱਸੋ ਤੁਹਾਡੀ ਬੇਟੀ ਠੀਕ ਹੈ ਤੁਹਾਡਾ ਪਰਿਵਾਰ ਸਭ ਠੀਕ ਹੈ।
ਹਾਂਜੀ ਹਾਂਜੀ ਸਭ ਠੀਕ ਵਧੀਆ। ਹੋਰ ਵੀ ਰੋਟੀ ਖਾ ਲਈ
ਹਾਂਜੀ ਬਸ ਰੋਟੀ ਖਾ ਕੇ ਵਿਹਲੇ ਹੋ ਗਏ ਸੀਗੇ। ਇੱਕ ਬੱਚਾ ਸੋ ਰਿਹਾ ਇੱਕ ਜਾਗਦਾ ਤੇ
ਅੱਛਾ ਅੱਛਾ। ਬਸ ਅ ਸਾਡੇ ਵੀ ਰੋਟੀ ਖਾ ਬੈਠੇ ਨੇ ਬਸ ਅਸੀਂ ਬੈਠੇ ਅਸੀ ਕੋਈ ਟੀ ਵੀ ਦੇਖਦਾ ਪਿਆ। ਤੇ ਕੋਈ ਫੋਨ ਚਲਾਦਾ। ਮੈਂ ਕਿਹਾ ਚਲੋ ਭੈਣ ਜੀ ਨਾਲ ਗੱਲ ਕਰੀਏ।
ਹੂੰ ਹੂੰ
ਹੂੰ ਮੈਂ ਕਿਹਾ ਤੁਸੀਂ ਜਾਂਦੇ ਪਏ ਮੈਂ ਤੇ ਯੋਗਾ ਦੇ
ਹਾਂਜੀ ਹਾਂਜੀ ਯੋਗਾ ਤੇ ਜਾਂਦੀ ਪਈ ਆ।
ਅੱਛਾ। ਠੀਕ ਮੈਂ ਵੀ ਮੈਂ ਵੀ ਸ਼ੁਰੂ ਕੀਤਾ ਇਹ ਤੇ ਵੇਟ ਵੱਧ ਗਿਆ ਸੀ ਬੜਾ ਮੇਰਾ ਅਤੇ ਮੈਂ ਕਿਹਾ ਪੁੱਛਾਂ ਵੀ ਮੈਂ ਉਦੋਂ ਤੁਹਾਨੂੰ ਵੇਖਿਆ। ਫ਼ਰਕ ਪਿਆ ਹੈ ਹੋਏਗਾ ਯੋਗਾ, ਜਾਂਦੇ ਨੇ ਕਾਫ਼ੀ ਮੈਂਨੂੰ ਹੋ ਗਏ ਨੇ, ਦੋ ਤਿੰਨ ਮਹੀਨੇ, ਤੇ ਕੋਈ ਲੱਗਦਾ ਡਾਇਟ ਵਗੈਰਾ ਵੀ, ਕਰਦੇ ਪਏ ਨੇ,
ਹਾਂਜੀ ਡਇਟ-ਡਾਇਟ ਹੀ ਲੇ ਰਹੀ। ਆ, ਰੋਟੀ ਬਹੁਤ ਘਟਾ ਤੀ ਹੋਈ ਹੈ ਰੋਟੀ ਇੱਕ ਟੈਮ ਕੀਤੀ ਹੋਈ ਐ। ਸਵੇਰੇ ਬੇਸਣ ਦੇ, ਪੂੜੇ ਵਗੈਰਾ ਬਣਾ ਲਈਦੇ ਨੇ ਚਿੱਲੇ, ਫੇਰ ਸ਼ਾਮ ਨੂੰ ਕਿਸੇ ਵੇਲੇ ਸੂਜੀ ਦਾ ਚਿੱਲਾ ਬਣਾ ਲਈ ਦਾ ਨਾਲ ਜਾਂ ਨਿ ਸੀ, ਲ ਬਣਾ ਲਈ ਦਾ, ਹਾਂਜੀ ਬਸ ਇਹੀ ਕੀਤਾ ਹੋਇਆ ਡਾਇਟ ਵਿੱਚ ਹਾਂਜੀ ਤੇ, ਪਤਾ ਯੋਗਾ ਦੀ ਦੋ ਟਾਈਮ ਕਲਾਸ ਲੱਗ ਰਹੀ ਹੈ ਸਵੇਰੇ ਵੀ ਲੱਗ ਰਹੀ ਹੈ ਫਿਰ ਸ਼ਾਮ ਵੀ ਲੱਗ ਹੈ ਇੱਕ ਘੰਟੇ ਦੀ
ਅੱਛਾ-ਅੱਛਾ, ਅੱਛਾ ਬੈਚ ਚ ਲੱਗਦੇ ਹੋਣੇ ਨਾ ਜਿਨੇ ਸਵੇਰੇ ਆਣਾ ਸਵੇਰੇ ਆ ਜਾਓ ਸ਼ਾਮੀ ਆਣਾ ਸ਼ਾਮੀ ਆਜੋ।
ਦੋ ਟਾਈਮ ਵੀ ਆ ਸਕਦਾ।
ਅੱਛਾ-ਅੱਛਾ, ਠੀਕ ਹੈ ਨਾਲੇ ਨਾ ਜਿਵੇਂ ਹਾਂ ਸਰੀਰ ਵੀ ਖੁੱਲ ਜਾਂਦਾ ਏ, ਬੰਦਾ ਯੋਗਾ ਕਰਦਾ ਨਾ ਐਕਟਿਵ ਵੀ ਰਹਿੰਦਾ ਐ।
ਹਾਂਜੀ, ਇਹ ਤਾਂ ਹੈਗਾ। ਤੇ ਨਾਲ ਆਪਾਂ ਲੈ ਲੈਂਦੇ ਹਾਂ ਡਿਟਸ ਵਾਟਰ ਵਗੈਰਾ ਲੈ ਲਈ ਦਾ
ਅੱਛਾ, ਅੱਛਾ-ਅੱਛਾ, ਤੁਸੀਂ ਕਿਹੜਾ-ਕਿਹੜਾ ਬਣਾਦੇ ਔ ਡੀ ਡੋਕਸ ਵਟਾਰ,
ਲੀਟੋਕਸ ਵਾਟਰ ਕਦੀ ਮੈਂ ਜਿਵੇਂ ਨਿੰਬੂ ਖੀਰਾ ਹੈਗਾ ਹੈ ਉਹਦਾ ਰਾ ਬਣਾ ਕੇ ਰੱਖ ਦਿੱਤਾ ਫਰਿੱਜ ਸਟੋਰ ਕਰ ਦਿੱਤਾ ਸਾਰਾ ਦਿਨ ਫਿਰ ਉਹੀ ਪਾਣੀ ਪੀ ਦਾ ਯਾਨੀ ਕਿ ਪਾਣੀ ਲੇਟਸ ਵਰਸਨ ਬਣਨ ਨੂੰ ਛੇ ਤੋਂ ਸ ਸੱਤ ਘੰਟੇ ਲੱਗ ਜਾਂਦੇ ਐ ਨਾ ਫਿਰ ਰਾਤੀ ਅੱਧਾ ਨਿੰਬੂ ਪਾ ਦਈ ਦਾ ਖੀਰੇ ਪਾ ਦਈ ਦਾ
ਅੱਛਾ ਅੱਛਾ
ਬਦਲ ਬਦਲ ਕੇ ਬਣਾਈ ਦੇ ਨੇ
ਅੱਛਾ ਅੱਛਾ ਹੋਰ ਕਿਹੜਾ ਬਣਾਉਂਦੇ ਹੋ ਤੁਸੀਂ ਕੋਈ ਫਰੂਟਸ ਦਾ ਵੀ ਬਣਾਉਦੇ ਹੋ ਕਈ ਫਰੂਟ ਵਾਲਾ ਵੀ ਬਣਾਉਂਦੇ ਨੇ ਨਾ ਹਾਂਜੀ ਹੈਲੋ ਹੈਲੋ ਹਾਂਜੀ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਆਵਾਜ਼ ਨੀ ਆ ਰਹੀ। ਹੈਲੋ ਹੈਲੋ